ਹਾਂਜੀ ਜੀ।
ਸਤਿ ਸ੍ਰੀ ਅਕਾਲ ਜੀ।
ਹੋਰ ਕੀ ਹਾਲ ਚਾਲ ਏ?
ਹੋਰ ਵਧੀਆ ਤੁਸੀਂ ਦੱਸੋ?
ਵਧੀਆ ਜੀ ਵਧੀਆ ਹੋਰ ਹੋਰ ਘਰ ਪਰਿਵਾਰ ਸਭ ਵਧੀਆ।
ਏ ਚੜ੍ਹਦੀਕਲਾ।
ਹੋਰ ਕੀ ਕਰ ਰਹੇ ਸੀ ਭੈਣ ਜੀ?
ਬਸ ਇਹ ਦਾਲ ਚੌਲ ਬਣਾ ਰਹੀ ਸੀ ਅੱਜ।
ਅੱਛਾ ਅੱਛਾ ਕਿਸੇ ਨੇ ਆਉਣਾ ਸੀਗਾ ਜਾਂ ਵੈਸੇ ਹੀ ਬਣਾ ਰਹੇ ਸੀਗੇ।
ਵੈਸੇ ਹੀ ਬਣਾ ਰਹੇ ਸੀ।
ਅੱਜ ਕਿਹਦਾ
ਵੈਸੇ ਤਾਂ ਇਸ ਟਾਈਮ ਤੱਕ ਮੇਰਾ ਬੰਨ ਚੱਲਦਾ ਏ ਅੱਜ ਛੁੱਟੀ ਸੀ ਨਾ ਅੱਜ ਮੋਹਰਮ ਨੇ ਨਾ।
ਅੱਛਾ ਅੱਛਾ, ਅੱਛਾ ਫਿਰ ਤਾਂ ਬੜੀ ਵਧੀਆ ਗੱਲ ਏ, ਅੱਜ ਛੁੱਟੀ ਏ ਤੁਹਾਡੀ ਨਹੀਂ ਤੇ ਤੁਹਾਡੀ ਮਿਜ ਨਿਕਲੀ ਹੁੰਦੀ ਏ। ਤੇ ਹੋਰ ਭਾਜੀ ਗਏ ਕੰਮ ਤੇ?
ਨਹੀਂ ਨਹੀਂ ਭਾਜੀ ਦੀ ਛੁੱਟੀ ਹੈਗੀ, ਅੱਜ ਕੋਲਜ ਦੀ ਛੁੱਟੀ ਹੈਗੀ। ਅੱਜ ਮੋਰਮ ਨੇ ਨਾ ਗੋਰਮੈਂਟ ਛੁ
ਅੱਛਾ। ਅੱਛਾ ਬੜੀ ਵਧੀਆ ਗੱਲ ਏ ਫਿਰ ਭੈਣ ਜੀ, ਅੱਜ ਤੁਸੀਂ ਮੈਨੂੰ ਲੱਗਦਾ ਘੁੰਮਣ ਜਾਓਗੇ ਕਿੱਥੇ?
ਨਾ ਨਾ ਇਹ ਘਰ ਹੀ ਘੁੰਮ ਲਵਾਂ ਉਹੀ ਬੜੀ ਵੱਡੀ ਗੱਲ ਏ।
ਹਾਂ, ਇਹ ਤੇ ਗੱਲ ਭੈਣ ਜੀ ਤੁਸੀਂ ਬਿਲਕੁਲ ਸਹੀ ਕਹੀਏ, ਜਾਂ ਤੇ ਬੰਦਾ ਘਰ ਘੁੰਮ ਲਏ, ਘਰ ਕੰਮ ਕਰ ਲਏ ਜਾਂ ਬੰਦਾ ਬਾਜ਼ਾਰ ਘੁੰਮ ਲਏ, ਇੱਕ ਟਾਈਮ ਤੇ ਇੱਕ ਹੀ ਕੰਮ ਹੁੰਦਾ ਏ ਐ ਵੀ।
ਹਾਂਜੀ, ਬਸ ਅੱਜ ਮੈਨੂੰ ਥੋੜਾ ਰੈਸਟ ਮਿਲ ਜਾਏ ਨਾ ਉਹੀ ਮੇਰਾ ਪੂਨਮਾ ਹੋ ਜਾਣਾ।
ਹਾਂ ਇਹ ਗੱਲ ਤੁਸੀਂ ਵਧੀਆ ਕੀਤੀ ਅਤੇ ਦੇਖੋ ਰੈਸਟ ਵੀ ਜ਼ਰੂਰੀ ਹੁਣ ਬੰਦਾ ਕਿੰਨੇ ਦਿਨ ਲਗਾਤਾਰ ਕੰਮ ਕਾਰ ਕਰਕੇ ਦਾ ਥੱਕ ਜਾਂਦਾ ਜੇ
ਹਾਂਜੀ ਸਹੀ ਗੱਲ ਹੈ
ਹਾਂਜੀ ਹੋਰ ਸੁਣਾਓ ਤੁਸੀਂ ਮੈਂ ਪੁੱਛਣਾ ਸੀਗਾ ਅੱਜ ਤੁਹਾਨੂੰ ਮੈਂ ਕੋਾਲ ਕਰਨੀ ਸੀ ਟਾਈਮ ਨੀ ਮਿਲਿਆ ਤੇ ਜਿਵੇਂ ਮੰਨ ਲਓ ਤੁਸੀਂ ਮੈਂ ਨਾ ਕੱਪੜੇ ਵਗੈਰਾ ਲੈਣੇ ਸੀ ਤੇ ਮੈਂ ਦੇਖੇ ਨੇ ਮਤਲਬ ਔਨਲਾਈਨ ਜਿਵੇਂ ਪਿਊਮਾ ਦੀ ਸਾਈਟ ਅਤੇ ਐਡੀਡਾਸ ਦੀ ਸਾਈਡ 'ਤੇ ਅਤੇ ਮੈਨੂੰ ਵਧੀਆ ਲੱਗੇ ਨੇ ਅਤੇ ਹੁਣ ਸਾਡੇ ਇੱਥੇ ਨਾ ਥੋੜ੍ਹੀ ਦੂਰ ਤੀਹ ਚਾਲੀ ਕਿਲੋਮੀਟਰ ਦੂਰ ਨਾ ਆਊਟਲੇਟ ਬਣੇ ਦੇ ਨੇ ਜਿੱਦਾਂ ਪਿਊਮਾ ਜੈਕ ਕਨ ਜੋਨਸ ਦਾ ਅਤੇ ਹੁਣ ਤੁਸੀਂ ਮੈਨੂੰ ਇਹ ਦੱਸੋ ਬਈ ਮੈਂ ਸਟੋਰ 'ਤੇ ਵਿਜਿਟ ਕਰਕੇ ਲਵਾਂ ਜਾਂ ਔਨਲਾਈਨ ਮੰਗਾਵਾ ਲਵ
ਅਗਰ ਜੇ ਓਨਲਾਈਨ ਮੰਗਓਗੇ ਤਾਂ ਉਹਨਾਂ ਦੀ ਹੀ ਸਾਈਟ ਤੋਂ ਮੰਗਉਣਾ ਅਗਰ ਜੇ ਦੂਸਰੀ ਸਾਈਡ ਤੋਂ ਮੰਗਵਾਓਗੇ ਤਾਂ ਫੇਿਰ ਨਕਲੀ ਆਉਣਦੇ
ਹਾਂ ਨਹੀਂ ਉਹ ਤੇ ਮੈਂ ਮੈਂ ਤੁਹਾਡੀ ਗੱਲ
ਵੈਸੇ ਤੇ ਤੁਸੀ ਆਟ ਲਟ ਤੇ ਜਾ ਕੇ ਹੀ ਲੋਦਾ ਵਧਆ ਸ ਵਰਾ ਦਾਸ਼ ਝੂਲਦਾ ਵਾ
ਹਾਂ ਮੈਂ ਵੀ ਸੋਚ ਰਿਹਾ ਵਾਂ ਕਿ ਨਾ ਪਰ ਨਾ ਭੈਣਜੀ ਚਾਲੀ ਕਿਲੋਮੀਟਰ ਦੂਰ ਫੇਿਰ ਨਾ ਉਹ ਜਿੱਥੇ ਆਊਟਲੇਟ ਨਾ ਉਹਦੇ ਨਾਲ ਥੋੜ੍ਹੀ ਜ ਦੂਰ ਨਾ ਗੁਰਦੁਆਰਾ ਪੰਜੋਖੜਾ ਸਾਹਿਬ ਫਿਰ ਮੈਂ ਸੋਚਿਆ ਸੰਡੇ ਨੂੰ ਚਲੇ ਜਾਈਏ ਆਪਣਾ ਪੰਜੋ ਖੜਾ ਸਹਿਬ ਵੀ ਹੋ ਆਵਾਂਗੇ ਨਾਲੇ ਕੱਪੜੇ ਵੀ ਲੈ ਆਵਾਂਗੇ
ਹਾਂਜੀ ਏਦਾਂ ਕਰਲਓ ਤੁਸੀਂ ਹੋਰ ਕੀ
ਜਿੰਨੇ ਐਕਸਪੀਰੀਅੰਸ ਵਧੀਆ ਗਏ ਨਾ ਉਹ ਸਾਹਮਣੇ ਚੀਜ਼ ਦੇਖ ਕੇ ਲੈ ਕੇ ਵਧੀਆ ਗਏ ਨੇ ਜਿੰਨੇ ਵੀ ਮੇਰੇ ਐਕਸਪੀਰੀਅੰਸ ਨੇ ਵੈਸੇ ਮੈਂ ਕਦੇ ਅੰਝ ਲਿੱਤੇ ਨਹੀਂ ਕਿ ਜਿਵੇਂ ਮੰਨ ਲਓ ਔਨਲਾਈਨ ਘੱਟ ਹੀ ਬਹੁਤ ਘੱਟ ਮੰਗਵਾਉਣਾ ਬਹੁਤ ਘੱਟ
ਵੈਸੇ ਓਂਨਲਾਈਨ ਅੱਛਾ ਨੀ ਹੁੰਦਾ ਹੈਗਾ ਮੇਰੇ ਅਕੋਰਡਿੰਗ ਤੇ ਮੈਨੂੰ ਏਦਾਂ ਲੱਗਦਾ। ਕਿੱਦਾਂ ਵੇ?
ਹਮ
ਫਿਰ ਵੀ ਅਸੀਂ ਚਾਹੇ ਕੰਪਨੀ ਦੀ ਸਾਈਟ ਤੋਂ ਵੀ ਲਈਏ ਨਾ, ਕਿਥੇ ਨਾ ਕਿਥੇ ਫਿਰ ਵੀ ਕੋਈ ਨਾ ਕੋਈ। ਗੜਬੜ ਹੋ ਹੀ ਜਾਂਦੀ ਹੈ।
ਹਾਂ ਇਹ ਤੇ ਗੱਲ ਤੁਸੀਂ ਬਿਲਕੁਲ ਸਹੀ ਕਹੀ ਏ ਗੜਬੜ ਤਾਂ ਦੇਖੋ ਹੁੰਦੀ ਹੈ।
ਯਾ ਤਾਂ ਸਾਈਜ਼ ਹੀ ਗੜਬੜ ਹੋ ਜਾਏਗੀ ਯਾ ਤਾਂ ਫਿਰ ਕੋਈ ਦੂਸਰੀ ਗੜਬੜ ਹੋ ਜਾਏਗੀ।
ਗੱਲ ਤੁਸੀਂ ਵਧੀਆ ਕਰ ਰਹੇ ਹੋ ਭੈਣ ਜੀ।
ਹਾਂਜੀ
ਤੁਸੀਂ ਵੈਸੇ, ਔਨਲਾਈਨ ਲੈਂਦੇ ਹੋ, ਕਿ ਜਾ ਕੇ ਲੈਂਦੇ ਹੋ? ਮੈਂ ਤੇ ਜਾ ਕੇ ਲੈਂਦੀ ਇੱਕ ਵਾਰ ਓਨਲਾਈਨ ਤੋਂ ਆਇਆ ਸੀ ਮੈਂ ਗੱਲ ਸਿਆਪਾ ਪਾ ਲਿਆ।
ਉਹ ਸਾਈਜ਼ ਦਾ ਇਸ਼ੂ ਆ ਗਿਆ ਸੀ। ਸਾਈਜ਼ ਮੈਨੂੰ ਸਿਕਸ ਨੰਬਰ ਮੰਗਵਾਇਆ ਸੀ ਤੇ ਸੈਵਨ ਨੰਬਰ ਕਰ ਦਿੱਤਾ ਉਹਨਾਂ ਨੇ। ਉਹ ਫਿਰ ਰਿਟਰਨ ਚ ਇੰਨੀ ਮੈਨੂੰ ਦਿੱਕਤ ਆਈ ਫਿਰ ਰਿਟਰਨ ਵੀ ਨਾ ਕੀਤਾ ਉਹਨਾਂ ਨੇ।
ਅੱਛਾ। ਹਾਂ ਇਹ ਗੱਲ ਤੇ ਤੁਸੀਂ ਸਹੀ ਕਈ ਏ। ਬੰਦਾ ਸਾਹਮਣੇ ਲੈ ਆਵੇ ਨਾ ਚੀਜ਼ ਉਹ ਵਧੀਆ ਰਹਿੰਦਾ।
ਉਹ ਪਤਾ ਹੈ ਕਿ ਇਹ ਹੈਗਾ ਅਸੀਂ ਪੂਰਾ ਮਤਲਬ ਅਸੀਂ ਜਿਵੇਂ ਮੈਂ ਸ਼ੂਜ ਵਗੈਰਾ। ਤਾਂ ਹੁਣ ਮਤਲਬ ਲੈਂਨੀ ਆ। ਤੇ ਸ਼ੂਜ ਅਗਰ ਓਨਲਾਈਨ ਲਵਾਂਗੇ ਤੇ ਪਾ ਕੇ ਥੋੜੀ ਦੇਖ ਪਾਵਾਂਗੇ ਉੱਧਰ ਅਗਰ ਆਊਟਲੇੈਟ ਤੋਂ ਲਵਾਂਗੇ। ਗੇ ਤੇ ਵੀੇ ਨਾ ਅਸੀਂ ਪਾ ਕੇ ਉਹਨੂੰ ਤੋਰ ਕੇ ਚੰਗੀ ਤਰ੍ਹਾਂ ਦੇਖ। ਦੇਖਾਂਗੇ ਕੀ ਫਿਟਿੰਗ ਏ ਕੀ ਲੁਕ ਵਾਈਜ਼ ਕਿਦਾਂ ਜਾਵੇ।
ਗੱਲ ਸਹੀ ਕੰਫਰਟੇਬਲ ਵੇਖੋ ਨਾ ਤੁਸੀਂ ਕਿੰਨੇ ਨੇ।
ਹਾਂਜੀ ਹੋਰ ਏਦਾਂ ਸਮਝ ਨਹੀਂ ਆਉਂਦਾ।
ਹਾਂ, ਉਹ ਗੱਲ ਤੁਸੀਂ ਸਹੀ ਕਰ ਰਹੇ ਹੋ।
ਉਹ ਕੁਛ ਟੀ ਸ਼ਰਟ ਟੋਪਸ ਵਗੈਰਾ ਵਿੱਚ ਵੀ ਦਿੱਕਤ ਆ ਜਾਂਦੀ ਏ।
ਅੱਛਾ।
ਸਾਈਜ਼ ਵਗੈਰਾ ਦਿੱਕਤ। ਦਿੱਕਤ ਆ ਜਾਂਦੀ ਉਹਨਾਂ ਦੀ ਕੰਪਨੀ ਦੇ ਸਟੈਂਡ ਸਾਈਜ ਹੁੰਦੇ ਨੇ ਇਹ ਪ੍ਰੋਪਰ ਸਾਈਜ ਪਤਾ ਨੀ ਹੁੰਦਾ ਕਿ। ਕਿੱਦਾਂ ਦਾ ਸਾਈਜ਼ ਹੈਗਾ?
ਹਾਂ ਸਟੈਂਡਰਡ ਸਾਈਜ ਉਹ ਤੇ ਗੱਲ ਤੁਹਾਡੀ ਬਿਲਕੁਲ ਸਹੀ ਆਪਾਂ ਬਿਨਾਂ ਬ੍ਰਾਂਡ ਤੋਂ ਕੱਪੜਾ ਲਵਾਂਗੇ ਨਾ। ਥੋਡਾ ਸਾਈਜ਼ ਚ ਇਸ਼ੂ ਆਂਦਾ ਲੇਕਿਨ ਅਗਰ ਪ੍ਰੋਪਰ ਆਪਾਂ ਬਰੈਂਡਡ ਕੱਪੜਾ। ਕੱਪੜੇ ਲਈਏ ਨਾ। ਉਹਦਾ ਸਟੈਂਡਰਡ ਸਾਈਜ਼ ਐਮ ਸਾਈਜ਼ ਵਧੀਆ ਮਤਲਬ ਫਿਟਡ ਆਉਂਦਾ। ਵਧੀਆ ਬੰਦੇ ਨੂੰ।
ਹਮ ਔਰ ਜਿਵੇਂ ਮੈਂ ਨੋਰਮਲ ਲਵਾਂਗੀ ਨਾ। ਤੇ ਮੈਨੂੰ ਐਕਸਲ ਆਏਗਾ ਐਕਸਲ ਡਬਲ ਐਕਸਲ। ਹੋਰ ਜੇ ਮੈ ਬ੍ਰੈਂਡ ਦੇ ਲਵਾਂਗੀ ਤਾਂ ਬ੍ਰਡ ਦਾ ਮੈਨੂੰ ਐਲ ਵੀ ਆ ਜਾਏਗਾ ਐਮ ਵੀ ਆ ਜਾਂਦਾ ਵੇ।
ਮੇਰਾ ਵੀ ਇਹੀ ਹਿਸਾਬ ਜੇ ਮੈਂ ਨੋਰਮਲ ਹੁੱਡੀ ਵਗੈਰਾ ਲਵਾਂ ਨਾ ਤੇ ਮੈਨੂੰ ਡਬਲ ਐਕਸਲ ਲੈਣੀ ਪੈਂਦੀ ਹੈ। ਜੇ ਮੈਂ ਬ੍ਰੈਂਡ ਦੀ ਲਵਾਂ, ਤਾਂ ਉੱਥੇ ਮੈਨੂੰ ਐੱਲ ਸਾਈਜ਼ ਬਹੁਤ ਵਧੀਆ ਆਉਂਦਾ ਪ੍ਰੋਪਰ। ਜਿਵੇਂ ਮੈਂ ਪਾਉਦਾ ਥੋੜ੍ਹੇ ਲੂਜ਼ ਲੂਜ਼ ਬੈਗੀ ਬੈਗੀ।
ਹੋਰ ਅੱਜ ਕੱਲ ਵੈਸੇ ਵੀ ਲੂਜ ਲੂਜ ਦਾ ਹੀ ਟਰੈਂਡ ਹੈ ਪਰ ਇੰਨੇ ਲੂਜ ਦਾ ਵੀ ਟਰੈਂਡ ਨਹੀਂ ਹੈਗਾ ਕਿ ਅਸੀਂ। ਝੱਲੇ ਹੀ ਲੱਗੀਏ।
ਹਮ ਇੰਨੇ ਲੂਜ਼ ਨਹੀਂ ਪਾਉਂਦੇ ਭੈਣ ਜੀ। ਨੋਰਮਲੀ ਪਾਉਦੇ ਤੁਹਾਡੇ ਬੈਗੀ।
ਹਾਂਜੀ ਹਾਂਜੀ ਸਹੀ ਆ।
ਹੋਰ ਸੁਣਾਓ?
ਹੋਰ ਸਭ ਵਧੀਆ, ਤੁਸੀਂ ਵੈਸੇ ਔਨਲਾਈਨ ਤੋਂ ਕੁਛ? ਮੰਗਵਾ ਰਹੇ ਹੋ?
ਮੈ ਨਾ ਇੱਕ ਦੋ ਹੁਡੀਆਂ ਲੈਣੀਆਂ ਸੀ ਕਸ਼ਮੀਰ ਜਾਣਾ ਮੈਂ ਘੁੰਮਣ ਤੇ ਮੈਂ ਕਿਹਾ ਚਲੋ ਔਨਲਾਈਨ ਹੀ ਮੰਗਵਾ ਲੈਦਾ। ਪਰ ਫਿਰ ਹੁਣ ਤੁਸੀਂ ਜਿਵੇਂ ਤੁਸੀਂ ਕਹਿ ਰਹੇ ਹੋ। ਬਾਈਸਾਈਜ਼ ਦਾ ਪੰਗਾ ਪੈ ਜਾਂਦਾ ਕਈ ਵਾਰ ਫਿਰ ਰਿਟਰਨ ਪਾਓ ਫਿਰ।
ਹਾਂ ਉਹ ਤਾਂ ਤੁਡਾ ਟਾਈਮ ਵੇਸਟ। ਇਹਦਾ ਕੋਈ ਮਤਲਬ ਨੀ ਤੁਸੀਂ। ਤੇ ਇੱਕ ਦਿਨ ਜਾ ਕੇ ਪੂਰੀ ਸ਼ੋਪਿੰਗ ਕਰਲੋ।
ਉਹੀ ਸੋਚਦਾ ਫਰਾਈਡੇ ਹੋਵੇ ਨਾ। ਪਰਸੋਂ ਸੰਡੇ ਵੇ ਪਰਸੋਂ ਜਾਵਾਂਗੇ ਆਰਾਮ ਨਾਲ। ਆਪਣਾ ਪੰਜੋਕੜਾ ਸਾ ਨਾਲੇ ਰਸਤੇ ਚੋਂ ਨਾ ਲੈਂਦੇ ਆਵਾਂਗੇ।
ਹਾਂ ਹੋਰ ਕੀ ਉਹ ਪਾ ਕੇ ਦੇਖੋ ਉਹਦੇ ਲੁਕ ਵਾਈਜ਼ ਵੀ ਪਤਾ। ਪਤਾ ਚੱਲੂਗਾ ਸੋ ਵਰਾਇਟੀਆਂ ਮਿਲਣਗੀਆਂ। ਉਹ ਸ਼ੋਪਕੀਪਰ ਵੀ ਥੋੜਾ ਜਾਹਾ ਆਪਾਂ ਨੂੰ ਸੁਜੈਸਟ ਕਰਦੇ ਨੇ।
ਹਾਂ ਤੁਸੀਂ ਕਦੀ ਜੈਕ ਐਂਡ ਜੋਨਸ ਵੇਅਰ ਕੀਤਾ।
ਨਹੀਂ ਨਹੀਂ ਇਹ ਨਹੀਂ ਕੀਤਾ ਮੈਂ। ਵੈਸੇ ਮੈਂ ਪਿਊਮਾ ਕੀਤਾ ਵੇਗਾ ਮੈਂ ਰੈਡ ਟੈਪ ਵੀ ਮੈਨੂੰ ਵਧੀਆ ਲੱਗਿਆ।
ਮੇਰੀ ਮੋਸਟਲੀ ਜਿਹੜੀ ਪੈਂਟਾਂ ਹੁੰਦੀਆਂ ਨਾ ਮੈਂ ਜੈਕ ਐਂਡ ਜਨਸ ਦੀ ਲੈਂਦਾ।
ਅੱਛਾ।
ਹਮ।
ਨਹੀਂ।
ਉਹਦੀ ਮੈਨ ਬੈਸਟ। ਫੌਟੀ ਟੂ ਬੜੀ ਅੱਛੀ ਆਉਂਦੀ ਮੈਨੂੰ ਔਰ ਅਗਰ ਮੈਂ ਉੱਦਾਂ ਲਵਾਂ ਕਿਸੇ ਹੋਰ ਕੰਪਨੀ ਦੀ ਨੋਰਮਲ। ਤੇ ਮੈਨੂੰ ਚੌਣਤੀ ਲੈਣੀ ਪੈਂਦੀ ਹੈ।
ਅੱਛਾ ਹਾਂ ਫਿਰ ਕੰਪਨੀ ਦਾ ਸਾਈਜ ਵੀ ਤੇ ਓਦਾਂ ਦਾ ਹੁੰਦਾ।
ਹਾਂਜੀ ਹਾਂਜੀ ਹੋਰ ਸੁਣਾਓ।
ਹੋਰ ਸਭ ਵਧੀਆ।
ਕੀ ਬਣਾ ਰਹੇ ਔ ਅੱਜ?
ਹੋਰ। ਉਹੀ ਦਾਲ-ਚੋਲ।
ਅੱਛਾ ਅੱਛਾ। ਚਲੋ ਵਧੀਆ। ਫੇਰ ਆਪਣੇ ਘਰ ਤੁਸੀਂ ਕਦੋਂ ਆਉਣਾ ਭੈਣ ਜੀ ਫੇਰ?
ਇਹ ਬਸ ਹੋਲੇ ਵਾਲੇ ਮਹੀਨੇ ਤੱਕ ਆ ਗਈ।
ਅੱਛਾ ਅੱਛਾ, ਚਲੋ ਵਧੀਆ ਏ।
ਹਾਂਜੀ ਹਾਂਜੀ, ਨਾਲ ਜੀ।
ਵੈਸੇ ਜਦੋਂ ਤੁਸੀਂ ਸ਼ਿਫਟ ਹੋਏ ਹੋ, ਭਾਜੀ ਇੱਕ ਵਾਰੀ ਵੀ ਨਹੀਂ ਆਏ ਸਾਡੇ ਇੱਥੇ, ਹੈਨਾ।
ਨਾ ਨਾ ਨਾ ਇੱਕ ਸਾਲ ਹੋ ਗਿਆ ਏ ਪੂਰਾ।
ਸਾਲ ਹੋ ਗਿਆ ਬਿਲਕੁਲ ਨਹੀ ਆਏ, ਹੈਨਾ।
ਹਾਂ। ਵੈਸੇ ਕਮਾਲ ਦੀ ਗੱਲ ਹੈਗੀ, ਕਮਾਲ ਦੀ ਗੱਲ ਹੈਗੀ।
ਹਾਂ ਇਹ ਗੱਲ ਤਾਂ ਹੈ। ਕਮਾਲ ਦੀ ਗੱਲ ਏ, ਦੇਖੋ ਨਹੀਂ ਤੇ ਜਿਹੜਾ ਬੰਦਾ। ਘਰੋ ਬਾਹਰ ਨਾ ਨਿਕਲਦਾ ਹੋਏ, ਹੁਣ ਤੁਸੀਂ ਪ੍ਰੋਪਰ ਸ਼ਿਫਟ ਹੋ ਗਏ ਹੋ ਇੱਕ ਜਗ੍ਹਾ। ਤੇ ਦੂਜੀ ਜਗਾ ਰਹਿਣਾ ਬੜਾ ਔਖਾ ਹੈ।
ਹਾਂਜੀ, ਸਹੀ ਏ।
ਹਾਂਜੀ, ਹੋਰ ਸੁਣਾਓ।
ਕਿਦਾ ਫੋਨ ਏ?
ਹੋਰ ਤੁਸੀਂ ਵੈਸੇ ਉੱਧਰੋਂ ਲੈਂਦੇ ਹੋ ਅਪਣਾ ਆਊਟਲੇੈਟ ਤੇ ਹੀ ਜਾਂਦੇ ਸੀ।
ਹਾਂਜੀ ਹਾਂਜੀ। ਕੀ ਕਹਿ ਰਹੇ ਹੋ?
ਅਰੇ ਉਹ ਪਿਛੋਂ ਦੀ ਉਹ ਗੱਲ ਸੁਣ ਰਹੀ ਸੀ ਮੈਂ ਤਾਂ ਕਰਕੇ, ਹਾਂਜੀ ਬੋਲੋ ਤੁਸੀਂ।
ਮੈਂ ਕਿਹਾ, ਤੁਸੀਂ ਆਊਟਲੈਟ ਤੇ ਹੀ ਜਾਂਦੇ ਹੋ ਹਮੇਸ਼ਾ।
ਹਾਂਜੀ-ਹਾਂਜੀ ਉਧਰ ਹੀ ਜਾਨੀ ਆ। ਹੱਡੀ ਤੋੜ ਦਾਂ ਤੇਰੀ, ਲੱਤ-ਬਾਂਹ ਤੋੜ